ਹੈਲੋ,
ਹੈਲੋ, ਹਾਂ ਹਾਂਜੀ ਨਮਸਤੇ ਜੀ।
ਨਮਸਤੇ ਜੀ, ਹੋਰ ਠੀਕ- ਠਾਕ ਸਾਰੇ।
ਹਾਂਜੀ- ਹਾਂਜੀ ਵਧੀਆ ਤੁਸੀਂ ਸੁਣਾਓ ਘਰੇ ਠੀਕ ਨੇ?
ਹੋਰ ਦੱਸੋ ਪੜ੍ਹਾਈ ਕਿੱਦਾਂ ਚੱਲਦੀ?
ਹਾਂਜੀ, ਵਧੀਆ- ਵਧੀਆ ਤੁਸੀਂ ਦੱਸੋ ਤੁਹਾਡੀ ਹੋ ਗੇ ਪੇਪਰ?
ਬਸ ਨਿਬੜ ਹੀ ਗਏ ਇੱਕ ਹਿਸਾਬ ਨਾਲ ਆਹੀ ਲਾਓ ਵੀ ਨਿਬੜ ਗਏ ਬਸ ਹੁਣ ਤਾਂ।
ਹਾਂ। ਕੋਹੀ ਚਲੋ ਗਰਮੀ ਚ' ਪਹਿਲਾਂ ਨਿਬੜ ਗਏ ਨਹੀਂ ਆਏ ਜੀ ਗਰਮੀ ਚ' ਤਾਂ ਪੇਪਰ ਵੀ ਨਹੀਂ ਦੇਏ ਜਾਂਦੇ।
ਸਹੀ ਗੱਲ ਹੈ ਇਸ ਵਾਰ ਨਾ ਮੈਂ ਕਹਿ ਰਹੀ ਹਾਂ ਇੰਨੀ ਗੰਦੀ ਇਹਨਾਂ ਨੇ ਡੇਟਸ਼ੀਟ ਬਣਾਈ ਸੀ ਨਾ। ਜਿਹੜੇ ਪੇਪਰ, ਦਸ ਦਿਨਾਂ ਦੇ ਵਿੱਚ ਮੁੱਕ ਜਾਣੇ ਸੀ ਨਾ ਇਹਨਾਂ ਨੇ ਉਹਨਾਂ ਨੂੰ ਨਾ ਮਹੀਨਾ ਲਟ ਪਕਾ ਕੇ ਰੱਖਿਆ।
ਉਹੀ ਤਾਂ ਹੈਗਾ ਮੇ ਚਲੋ ਮੇਰੇ ਤਾਂ ਐਏ ਆ ਵੀ ਹਨਾ ਪਹਿਲਾਂ ਹੀ ਨਿਬੜ ਗਏ ਸੀਗੇ ਇੰਨੀ ਗਰਮੀ ਚ' ਤਾਂ ਆਏ ਹੀ ਨ ਚਲੋ ਮੈਂ ਤਾਂ ਫ੍ਰੀ ਸੀਗੀ। ਉਹੀ ਹੈ ਨਾ ਵੀ ਪੰਜ -ਪੰਜ, ਛੇ- ਛੇ ਛੁੱਟੀਆਂ ਦੇ ਰੱਖੀਆਂ ਨੇ ਵੀ ਤੁਸੀਂ ਚਲੋ ਦੋ ਤੋਂ ਤਿੰਨ ਛੁੱਟੀਆਂ ਮੰਨ ਲੋ ਵੀ ਮੇਨਲੀ ਦੇ ਦੋ, ਇਹ ਥੋੜ੍ਹੀ ਹੈ ਕਿ ਹਾਂ ਹਫ਼ਤੇ- ਹਫ਼ਤੇ ਦੀਆਂ ਪਾ ਦੋ। ਇੰਨੇ ਸਬ ਪੜਨ ਦਾ ਵੀ ਜੀਅ ਨਹੀਂੀ ਕਰਦਾ ਹੈਗਾ।
ਇੱਕ ਤਾਂ, ਇੱਕ ਤਾਂ ਇਹ ਵਿੱਚ ਵੋਟਾਂ ਆ ਗਈਆਂ। ਠੀਕ ਹੈ। ਕਿੱਥੇ ਤਾਂ ਬੱਚਿਆਂ ਦੇ ਪੇਪਰ ਚੌਵੀ -ਪੱਚੀ ਨੂੰ ਨਿਬੜ ਜਾਣੇ ਸੀ। ਕਿੱਥੇ ਆਹ ਵੋਟਾਂ ਕਰਕੇ ਬੱਚਿਆਂ ਦੇ ਪੇਪਰ ਆ ਜੂਨ ਚ' ਵੀ ਚੱਲ ਰਹੇ ਨੇ ਇੰਨੀ ਧੁੱਪ ਚ' ਜਿੱਥੇ ਬਾਹਰ ਨਿਕਲ ਨੂੰ ਵੀ ਆਪਣਾ ਦਿਲ ਨੀ ਕਰਦਾ ਹੈਗਾ।
ਉਹੀ ਤਾਂ ਉਹੀ ਤੇ ਹੈਗਾ ਨਾ ਫੇਰ, ਹੋਰ ਸੁਣਾਓ ਘਰੇ ਠੀਕ ਨੇ ਸਾਰੇ?
ਸਭ ਵਧੀਆ ਬਸ ਤੁਸੀਂ ਦੱਸੋ ਆਪਣਾ?
ਵਧੀਆ- ਵਧੀਆ ਵੈਸੇ ਵਧੀਆ ਹੋ ਗਏ ਸੀਗੇ ਪੇਪਰ।
ਬਸ ਦੇਿਆ ਹੀ ਸੀਗੇ ਪੇਪਰ ਤਾਂ। ਹੁਣ ਤਾਂ ਬਸ ਰੱਬ ਹੀ ਰੱਖਾ ਪੇਪਰਾਂ ਦਾ ਵੀ।
ਹਾਂ, ਨਹੀਂ ਉਹੀ ਤਾਂ ਹੈਗਾ ਚਲੋ ਜੇ ਵਧੀਆ ਹੋਏ ਫੇਰ ਤਾਂ ਵਧੀਆ ਆਊਗਾ ਰਿਜ਼ਲਟ।
ਹੁਣ ਤਾਂ ਦੇਖੋ, ਜਦੋਂ ਨਾ ਜਦੋਂ ਆਪਾਂ ਨਵੇਂ ਨਵੇਂ ਜਦੋਂ ਆਪਾਂ ਕੋਲਜ 'ਚ ਲੱਗਦੇ ਹਾਂ ਇਹ ਸਾਰਿਆਂ ਦਾ ਐਕਸਪੀਰੀਅੰਸ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਦਾਂ ਦਾ ਆਉਣਾ ਸਭ ਕੁਛ ਹਨਾ ਕਿੱਦਾਂ ਦਾ ਨਹੀਂ ਆਉਂਦਾ ਇਹ ਤਾਂ ਬੱਚ ਦਾ ਫਸਟ ਟਾਈਮ ਐਕਸਪੀਰੀਅੰਸ ਜਦੋਂ ਆਪਾਂ ਹਲੀ ਹੌਲੀ ਸੈਕਡ ਈਅਰ ਚ ਜਾਂਦੇ ਨਾ ਫਿਰ ਨੋਜ ਹੁੰਦੀ ਹੈ ਪਹਿਲੀ ਵਾਰ ਤਾਂ ਆਪਾਂ ਨੂੰ ਇਹ ਨੀ ਪਤਾ ਹੁੰਦਾ ਵੀ ਉੱਥੇ ਐਡਮਿਟ ਕਾਰਡ ਮੰਗਦੇ ਆ ਕੀ ਮੰਗਦੇ ਆ ਕੀ ਭਰਨਾ ਕੀ ਨਹੀਂ ਭਰਨਾ ਹੈਗਾ ਪਹਿਲਾਂ ਤਾਂ ਬੱਚਾ ਇਹਦੇ ਚ ਬੂੰਦ ਲਿਆ ਹੁੰਦਾ
ਉਹੀ ਤਾਂ ਹੈਗਾ ਨਾ ਪਹਿਲਾਂ ਦੇਖੋ ਵੀ ਐਡਮਿਟ ਕਾਰਡ ਦੋ ਸਾਈਨ ਕਰੋ ਦਾਦੀ ਸਾਈਨ ਕਰਾਓ ਸਟੈਂਪ ਲਗਵਾਓ ਆਪਣੇ ਪੰਦਰਾਂ ਮਿੰਟ ਤਾਂ ਇਹੀ ਚੀਜ਼ ਖਾ ਲੈਂਦੀ ਹੈ ਉਹ ਜਿਹੜਾ ਯਾਦ ਹੁੰਦਾ ਉਹ ਵੀ ਯਾਦ ਹੋਇਆ ਹੋਇਆ ਭੁੱਲ ਜਾਂਦੇ ਹਾਂ ਆਪਾਂ
ਮੈਂ ਤੁਹਾਨੂੰ ਦੱਸਦੀ ਹਾਂ ਪਤਾ ਇੱਕ ਇੱਕ ਮੈਂ ਤੁਹਾਨੂੰ ਦੱਸਾਂ ਮੈਨੂੰ ਪੇਪਰਾਂ ਕੋਈ ਚੱਕਰ ਨਹੀਂ, ਸਭ ਤੋਂ ਭੈੜਾ ਹੁੰਦਾ ਸੀਟਿੰਗ ਪਲੈਨ, ਜਦੋਂ ਉਹ ਇੱਕਦਮ, ਇੱਕ ਤਾਂ ਉੱਤੋਂ ਪੇਪਰ ਨਾ ਆਉਂਦਾ ਹੋਵੇ ਉੱਤੋਂ ਸੀਟਿੰਗ ਪਲੈਨ ਗੰਦਾ ਹੋਵੇ। ਬੰਦੇ ਨੂੰ ਹੁੰਦਾ ਬਸ ਰੱਬਾ ਹੂੰ, ਤੂੰ ਹੀ ਆ ਕੇ ਪੇਪਰ ਕਰ ਜਾ ਬਸ ਤੇਰਾ ਹੀ ਭਲਾ ਹੋਊਗਾ ਸਾਨੂੰ ਤਾਂ ਆਉਦਾ ਨੀ ਕੁਛ ਵੀ,
ਉਹੀ ਤਾਂ ਹੈਗਾ ਨਾ ਇਹ ਸੀਟਿੰਗ, ਪਲੈਨ ਤੇ ਜਿਹੜਾ ਟੀਚਰ ਆਊਗਾ ਨਾ ਉਹਦਾ ਆਪਾਂ ਨੂੰ ਜ਼ਿਆਦਾ ਹੁੰਦਾ ਵੀ ਹਾਂ ਪਤਾ ਨੀ ਕਿਹੇ ਜਿਹੇ ਟੀਚਰ ਆਉਣਗੇ ਕਿਹੜਾ ਟੀਚਰ ਆਊਗਾ,
ਹੁਣ ਮੈਂ ਤੁਹਾਨੂੰ ਦੱਸਦੀ ਆ ਸਾਡੇ ਪੇਪਰ ਪਏ, ਤੇ ਨਾ ਇੰਨਾ ਗੰਦਾ ਸੀਟਿੰਗ ਪਲੈਨ ਮੈਂ ਸਿੰਗਲ ਕੁੜੀ ਤੀਹ ਮੁੰਡਿਆਂ ਦੇ ਵਿੱਚ ਬੈਠੀ,
ਤੇ ਮੁੰਡੇ ਮੇਰੇ ਭਰੋਸੇ ਆਣ, ਮੈਂ ਮੁੰਡਿਆਂ ਦੇ ਭਰੋਸਿਆਂ ਆਵਾ ਮੈਂ ਕਿਹਾ ਆਪਾਂ ਇੱਕ ਦੂਜੇ ਦੇ ਭਰੋਸੇ ਆ ਆਪਾਂ ਪੇਪਰ ਕਰਨਾ ਕਿਵੇਂ ਆ ਇਹੀ, ਤਾਂ ਪਤਾ ਨੀ ਹੈਗਾ ਹੁਣ ਆਪਾਂ ਪੇਪਰ ਕਿਦਾਂ ਕਰਾਂਗੇ ਹਨਾ,
ਨਾ ਉਹੀ ਤਾਂ ਹੈਗਾ ਨਾ, ਹੁਣ ਦੇਖੋ ਮੇਰੇ ਅੱਧੇ ਫਰੈਂਡਸ ਨੂੰ ਚਲੋ ਹਨਾ ਮੈਂ ਪੁੱਛਿਆ ਵੀ ਅਲੱਗ ਅਲੱਗ ਕੋਲਜ ਨੇ ਜਿਹੜੇ, ਕੋਈ ਕਹਿੰਦਾ ਵੀ ਹਾਂ ਸਾਡੇ ਤਾਂ ਹਨਾ ਜੂਨ ਚ ਹੀ ਸ਼ੁਰੂ ਹੋਣਗੇ ਕੋਈ ਕਹਿੰਦਾ ਵੀ ਸਾ ਇਹ ਚੱਲ ਰਹੇ ਨੇ ਚਲੋ ਆਪਾਂ ਤਾਂ ਫਿਰ ਵੀ ਸਹੀ ਰਹੇ। ਵੀ ਆਪਣੀ ਹੋਗੀ ਹਨਾ ਆਪਣੀ ਹੋਗੇ ਚਲੋ ਪੇ ਪਰ ਵਧੀਆ ਜਿਹਨਾਂ ਦੇ ਇਹੀ ਜਿਹੀ ਗਰਮੀ ਚ ਹੋਣਗੇ ਉਹਨਾਂ ਦਾ ਤਾਂ ਜਮਾਂ ਹੀ ਬੁਰਾ ਹਾਲ ਹੈ।
ਸੱਚੀ ਉਹਨਾਂ ਨੂੰ ਦੇਖ ਕੇ ਮੈਂ ਤੁਹਾਨੂੰ ਦੱਸਾਂ ਜਿਹੜੇ ਨਾ ਬੰਦੇ ਸ਼ਬੀਲ ਲਾ ਰਹੇ ਨੇ
ਹਾਂ।
ਉਹਨਾਂ ਨੂੰ ਤਾਂ ਨਾ ਰੱਬ ਮੈਂ ਕਹਿ ਰਹੀ ਹਾਂ ਨਾ ਬਹੁਤ। ਜ਼ਿਆਦਾ ਉਹਨਾਂ ਨੂੰ ਉਹ ਕਰੂਗਾ ਕਿਉਂਕਿ ਨਾ ਇੱਕ ਪਿਆਸੇ ਨੂੰ ਪਾਣੀ ਪਿਲਾਉਣਾ ਨਾ ਇਡਾ ਜ਼ਿਆਦਾ ਉਹ ਹੁੰਦਾ ਨਾ ਜਦੋਂ ਆਪਾਂ ਕਿਸੇ ਨੂੰ ਜਿਹੜਾ ਬੰਦੇ ਸਬੀਰ ਲਾ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਬੜਾ ਫਲ ਮਿਲ
ਨਹੀਂ ਹਾਂ ਉਹੀ ਹੈ ਸਹੀ ਗੱਲ ਹੈ ਹੁਣ ਨਾ ਕਈ ਇਹਨਾਂ ਨੂੰ ਚਲਵਾਇਆ ਲੈਂਦੇ ਨੇ ਵੀ ਹਾਏ ਸ਼ਬੀਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਈ ਇਸ ਤਰੀਕੇ ਨਾਲ ਪਰ ਇਹਦੇ ਪਿੱਛੇ ਜਿਹੜਾ ਹਨਾ ਹੁੰਦਾ ਵੀ ਹਾਂ ਅਗਲੇ ਦਾ ਕੀ ਮੋਟਿਵ ਆ ਕੀ ਨਹੀਂ ਇੱਕ ਤਾਂ ਉਹ ਵਧੀਆ ਤਰੀਕੇ ਨਾਲ ਕਰਦੇ ਨੇ ਵੀ ਚੱਲ। ਚਲੋ ਹਨਾ ਅਗਲੇ ਨੂੰ ਕਿਉਂਕਿ ਗਰਮੀ ਚ ਤੁਸੀਂ ਦੇਖੋ। ਹਰ ਕਿਸੇ ਦੇ ਕੋਲ ਨਹੀਂ ਵੀ ਪਾਣੀ ਹੁੰਦਾ ਅਗਲਾ ਐਡੀ ਦੂਰ ਤੋਂ ਆਉਂਦਾ ਜਾਂਦਾ। ਚਲੋ ਅਗਰ ਰਸਤੇ ਚੋਂ ਪਾਣੀ ਪੀ ਰਿਹਾ ਉਹਦਾ ਚਲੋ ਐਂ ਆ ਵੀ ਪਿਆਸ ਬੁਝ ਰਹੀ ਹੈ ਉਹਨੂੰ ਸ਼ਾਂ ਤੇ ਮਿਲ ਰਹੀ ਐ ਪਾਣੀ ਪੀ ਕੇ।
ਜੀ ਹਾਂਜੀ।
ਕਿਉਂਕਿ ਉਹੀ ਐ ਦੇਖੋ ਇੰਨੀ ਤਾਂ ਗਰਮੀ ਪੈ ਰਹੀ ਹੈ ਹਰ ਕਿ ਤੇ ਨਹੀਂ ਹਨਾ ਪਾਣੀ ਅਬਵੇਲੇ ਹੁੰਦਾ ਹੈਗਾ।
ਹਾਂਜੀ-ਹਾਂਜੀ, ਇਹੀ ਤੇ ਹੈ ਹੁਣ, ਦੇਖੋ ਹੁਣ ਇੰਨੀ ਗਰਮੀ ਮੈਂ ਇਹ ਕਹਿ ਰਹੀ ਆ ਨਾ, ਸਭ ਤੋਂ ਜ਼ਿਆਦਾ ਨਾ ਕਮਜ਼ੋਰ ਬੰਦੇ ਦਾ ਨਾ ਸਰੀਰ ਹੁੰਦਾ ਅਗਰ ਉਹਦੇ ਵਿੱਚ ਕੁੱਛ ਹੋਊਗਾ ਨੀ ਨਾ, ਉਹ ਧੁੱਪ 'ਚ ਕੀ ਕਰਲੂਗਾ। ਹੁਣ ਜਿਹੜੇ ਬੱਚੇ ਜਾਂਦੇ ਨੇ ਇੰਨੇ ਦੂਰ-ਦੂਰ ਪਿੰਡਾਂ ਤੋਂ ਆਂਦੇ ਨੇ, ਹੈਨਾ। ਆ ਕੇ ਦੂਰੋ-ਦੂਰੋ ਪੜ੍ਹਦੇ ਨੇ ਉਹਨਾਂ ਦਾ ਬਿਚਾਰਿਆਂ ਦਾ ਕੀ ਹੁੰਦਾ ਹੁਣਾ। ਉਹ ਤੇ ਵਿਚਾਰੇ ਕਹਿੰਦੇ ਨੇ ਬਸ ਕਿਤੇ ਪਾਣੀ ਮਿਲਜੇ ਸਾਨੂੰ, ਰਸਤੇ 'ਚ ਸਾਡੇ ਲਈ
ਸਹੀ ਗੱਲ ਐ, ਸਹੀ ਗੱਲ ਐ। ਉਹੀ ਏ ਨਾ ਕਿ ਜਿਵੇਂ ਹਨਾ, ਹੁਣ ਦੇਖੋ ਪਿੰਡ ਦੇ ਜਿਵੇਂ ਪਿੰਡ ਹੋਗੇ ਆ ਕਾਫ਼ੀ ਹਨਾ ਕੁ ਤੇ ਜਿਹੜੇ ਚਲੋ ਵਧੀਆ, ਜਿਵੇਂ ਐ ਹੁੰਦਾ ਕਿ ਚਲੋ ਇਹ ਦੇ ਸਕਦੇ ਨੇ, ਪੰਜ-ਛੇ ਬੰਦੇ ਨਾ ਕੱਠੇ ਹੋ ਕੇ ਇੱਕ ਵਾਟਰ-ਕੂਲਰ ਕਿਸੇ ਐਹੀ ਜੀ ਥਾਂ ਤੇ ਲਗਵਾ ਦੇਣ। ਜਿੱਥੇ ਚਲੋ ਹਨਾ, ਹਰ ਆਇਆ-ਗਿਆ ਆ ਉੱਥੇ ਪਾਣੀ ਪੀ ਸਕੇ।
ਉਦੇ ਨਾਲ ਨਾ ਇਹ ਭਲਾ ਈ ਹੁੰਦਾ। ਅਗਲਾ ਕਿਹੜਾ ਆਪਾਂ ਨੂੰ ਦਰਸ਼ੀਸ਼, ਅਗਲਾ ਨਾ ਆਪਾਂ ਨੂੰ ਕਹਿ ਕੇ ਜਾਂਦਾ ਵੀ ਰੱਬ ਇਹਦਾ ਕੰਮ ਵਧੀਆ ਕਰੇ। ਆਪਾਂ ਨੂੰ ਸ਼ੀਸ਼ ਈ ਦੇ ਕੇ ਜਾਂਦਾ। ਆਪਾਂ ਨੂੰ ਕਿਹੜਾ ਕੁੱਛ ਮਾੜਾ ਬੋਲ ਕੇ ਜਾਂਦਾ ਫਿਰ।
ਉਹੀ ਤਾਂ ਹੈਗਾ ਨਾ ਕਿ ਹੁਣ ਜਿਵੇਂ, ਪਿੰਡਾਂ ਦੇ ਵਿੱਚ ਦੇਖ ਲੋ ਹਨਾ, ਸਰਪੰਚ ਵਗੈਰਾ ਹੋਗੇ। ਸਾਰੇ ਉਹਨਾਂ ਨੂੰ ਕਹਿ ਦੇਣ ਵੀ ਹਾਂ ਹਨਾ, ਆਪਣੇ ਪਿੰਡ ਦੇ ਵਿੱਚ ਇਹ ਚੀਜ਼ ਕਰਲੋ। ਇਸ ਚੀਜ਼ ਨੂੰ ਤਾਂ ਅਗਲਾ ਕੋਈ ਵੀ ਮਨ੍ਹਾਂ ਨੀ ਕਰਦਾ, ਚਾਹੇ ਅਗਲਾ ਕੋਈ ਘੱਟ ਤੋਂ ਘੱਟ ਵੀ ਆਪਣਾ ਯੋਗਦਾਨ ਪਾਵੇ, ਪਰ ਪਾਂਦਾ ਜ਼ਰੂਰ ਐ।
ਇਹੀ ਤਾਂ ਗੱਲ ਆ ਨਾ। ਹੁਣ ਦੇਖੋ ਹੁਣ ਨਾ, ਮਤਲਬ ਮੈਂ ਕਹਿ ਰੀ ਆ ਨਾ, ਲੋਕ ਨਾ ਏਦਾਂ ਹੁੰਦਾ ਜੇ, ਆਪਣੇ ਨਾ ਇੱਕ ਦਿਨ 'ਚ ਸੌ ਪਾਪ ਕਰੇ ਨੇ। ਅਗਰ ਆਪ ਆਪਾਂ ਨੇ ਇੱਕ ਕਿਸੇ ਭੁੱਖੇ ਨੂੰ ਰੋਟੀ ਦੇਤੀ, ਕਿਸੇ ਪਿਆਸੇ ਨੂੰ ਪਾਣੀ ਦੇਤਾ ਨਾ। ਆਪਣੇ ਸੌ ਦੇ ਸੌ ਪਾਪਾਂ ਦੇ ਵਿੱਚੋਂ ਨਾ ਉਹ ਇੱਕ ਕੇ ਆਪਣੀ ਸਿਫ਼ਤ ਐਨੀ ਗਿਣੀ ਜਾਊਗੀ ਨਾ, ਆਪਣੇ ਸੌ ਦੇ ਸੌ ਪਾਪ ਮਾਫ਼ ਹੋ ਜਾਣਗੇ।
ਉਹੀ ਤਾਂ ਹੈ। ਅੱਛਾ, ਕਿਤੇ ਘੁੰਮਣ-ਘੰਮਣ ਨੀ ਗਏ ਹੈਗੇ, ਛੁੱਟੀਆਂ 'ਚ।
ਬੱਸ ਐਨੀ ਗਰਮੀਆਂ 'ਚ ਤੇ ਜਾਇਆ ਈ ਨੀ ਜਾਂਦਾ ਹੈਗਾ ਕਿਤੇ ਘੁੰਮਣ ਵਾਸਤੇ, ਐਡੀ ਗਰਮੀ ਪੈ ਰਹੀ ਆ। ਰੋਜ਼ ਬਸ ਪਤਾ ਕੀ ਚੀਜ਼ ਹੁੰਦੀ ਆ। ਸਕੰਜ਼ਵੀ ਮਿਲਜੇ, ਠੰਢਾ ਮਿਲਜੇ ਕੁੱਛ ਬਸ।
ਸਹੀ ਗੱਲ ਐ। ਮੈਂ ਹੋ ਮੈਨੇ ਵੀ ਉਹ ਕੀਤਾ, ਮੈਂ ਮਤਲਬ ਕਿਹਾ ਕਿ ਹਨਾ ਕਿਤੇ ਚਲਦੇ ਆ। ਪਰ ਗਰਮੀ ਨੂੰ ਦੇਖ ਕੇ ਫੇਰ ਹੋ ਜਾਂਦਾ ਵੀ, ਹਨਾ ਕਿਉਂ ਕਰੀਏ, ਕਿਤੇ ਕਿਉਂ ਜਾਈਏ।
ਕਵਾਂਗੇ ਵੀ ਚਲੋ, ਉਹ ਆਪਾਂ ਨੂੰ ਲੇ ਵੀ ਜਾਣਗੇ ਠੀਕ ਐ ਅੱਗੇ ਜਾ ਕੇ ਗਰਮੀ ਨੂੰ ਦੇਖ ਕੇ ਹੁੰਦਾ, ਨਾ ਬੀ ਘਰ ਦੇ ਤਾਂ ਬਿਮਾਰ ਹੋਣਗੇ, ਨਾਲ ਆਪਾਂ ਵੀ ਬਿਮਾਰ ਹੋਵਾਂਗੇ। ਆਪਾਂ ਲੈ
ਸਹੀ ਗੱਲ ਐ। ਸਹੀ ਗੱਲ ਐ, ਸਹੀ ਗੱਲ ਐ। ਉਹੀ ਤਾਂ ਹੁੰਦਾ ਹੁਣ-ਹੁਣ ਦੇਖੋ ਆਪਾਂ ਕਿਤੇ ਜਾਵਾਂਗੇ, ਹਨਾ ਬਾਹਰਲਾ ਬਹੁਤ ਆਪਣਾ ਮਾਹੌਲ ਚੇਂਜ ਹੋਏਗਾ ਨਾ, ਬੋਡੀ'ਚ ਚੇਂਜ ਆਊਗਾ, ਕਿੰਨਾ ਕੁੱਛ। ਆਪਾਂ ਬਿਮਾਰ ਈ ਹੋਣਾ ਇਹ ਜੀ ਗਰਮੀ 'ਚ। ਐਹ ਤਾਂ ਹੈ ਨੀ ਕਿ ਹਾਂ, ਆਪਾਂ ਠੀਕ ਰਵਾਂਗੇ।
ਹਵਾ ਹੋਵੇ ਤੇ ਥੋੜ੍ਹਾ ਜਿਹਾ ਬੱਦਲ ਜਾ ਹੋਵੇ, ਫੇਰ ਕਿਤੇ ਘੁੰਮਣ 'ਚ ਫਾਇਦਾ ਤੇ ਨੀ, ਮੈਂ ਕਹਿ ਰਹੀ ਆ, ਬੰਦਾ ਨੀ ਬਾਹਰ ਜਾ ਸਕਦਾ ਹੈਗਾ, ਜਮੀਂ ਵੀ।
ਹਾਂ-ਹਾਂ, ਸ਼ਾਮ ਮਤਲਬ ਸ਼ਾਮ ਨੂੰ ਤੁਸੀਂ ਦੇਖ ਲੋ, ਸ਼ਾਮ ਨੂੰ ਸੱਤ ਵਜੇ ਵੀ ਐਂ ਹੁੰਦਾ ਵੀ, ਹਜੇ ਵੀ ਇੰਨੀ ਗਰਮੀ ਪੈ ਰਹੀ ਐ।
ਉਹੀ ਤਾਂ ਗੱਲ ਐ ਨਾ। ਮੈਂ ਕਹਿ ਰਹੀ ਆ ਐਡੀ ਗਰਮੀ 'ਚ ਨਾ, ਬੰਦੇ ਨੂੰ ਬਸ ਇੱਕੋ ਦਿਨ ਹੁੰਦਾ, ਬਸ ਯਾਰ ਕੁੱਛ ਠੰਡਾ ਹੋਵੇ, ਇੱਕ ਹਵਾ ਹੋਵੇ, ਬਸ।
ਪਹਿਲਾਂ ਚਲੋ ਹੁੰਦਾ ਸੀ ਹਨਾ, ਛੁੱਟੀਆਂ 'ਚ ਵੀ ਚਲੋ ਨਾਨਕੇ ਵਗੈਰਾ ਚਲੇ ਜਾਂਨੇ ਆ, ਬਹੁਤ ਜਗ੍ਹਾ ਗਏ ਵੀ ਆ। ਮਹੀਨਾ-ਮਹੀਨਾ ਐਂ ਸੀਗਾ ਵੀ ਉੱਥੇ ਬਗਜਾ ਗੇ, ਉੱਥੇ ਉਦੋਂ ਨੀ, ਪਰ ਹੁਣ ਤਾਂ ਐਂ ਹੋ ਜਾਂਦਾ ਵੀ, ਬਸ ਹੁਣ ਤਾਂ ਘਰੇ ਈ ਠੀਕ ਆ, ਹੁਣ ਕਿਤੇ ਨਾ ਜਾਈਏ।
ਸਹੀ ਗੱਲ ਐ, ਹੁਣ ਕਿਤੇ ਵੀ ਜਾਣ ਨੂੰ, ਹੁਣ ਦੇਖੋ ਯਾਰ ਰਿਸ਼ਤੇਦਾਰ ਵੀ ਕਿੰਨਾ ਕੁ ਬੁਲਾ ਲੈਣਗੇ, ਆਪਾਂ ਨਾ ਖੁਦ ਹੀ ਨੀ ਜਾਣ ਨੂੰ ਮਨ ਕਰਦਾ ਗਰਮੀ'ਚ ਹਨਾ। ਆਪਾਂ ਜਾਵਾਂਗੇ, ਆਪਾਂ ਅਗਲੇ ਨੂੰ ਵੀ ਖੇਚਲਾ ਚ ਪਾ ਦਾਂਗੇ ਵੀ ਨਾ ਯਾਰ, ਸਾਨੂੰ ਤੂੰ ਇਹ ਬਣਾ। ਕਦੇ ਇਹ ਬਣਾ ਕੇ ਦੋ, ਹੁਣ ਆਪਾਂ ਨੂੰ ਤਾਂ ਪਤਾ ਈ ਆ ਨਾ ਵੀ ਕਿੰਨੀ
ਹੁਣ ਦੇਖੋ, ਆਪਾਂ ਗਰਮੀ ਦੇ ਵਿੱਚ ਆਪਣੇ ਘਰੇ ਹਨਾ, ਕੰਫਰਟੇਬਲ ਜੇ ਕੱਪੜੇ ਪਾ ਸਕ ਸਕਦੇ ਆਂ ਹਨਾ, ਜਦ ਜੀ ਕਰਿਆ ਉਹ ਸੋਚ ਸਕਦੇ ਹਾਂ ਕੁਛ ਵੀ। ਆਪਾਂ ਕਿਤੇ ਜਾਵਾਂਗੇ, ਆਪਾਂ ਨੂੰ ਉਹਨਾਂ ਦੇ ਟਾਈਮ ਦੇ ਨਾਲ ਖਾਣਾ ਪਓ, ਉਹਨਾ ਦੇ ਟਾਈਮ ਦੇ ਨਾਲ ਹੀ ਸਾਰਾ ਕੁਛ ਕਰਨਾ ਪਊਗਾ, ਕਿੱਥੇ ਆਪਾਂ ਹ ਕਿੱਥੇ ਆਪਾਂ ਆਪਣੇ ਘਰੇ ਹਨਾ, ਇੰਨਾ ਵਧੀਆ ਉਹ ਕਰ ਰਹੇ ਹਾਂ, ਆਰਾਮ ਤੋਂ ਰਹਿ ਰਹੇ ਹਾਂ, ਕੰਫਰਟੇਬਲੀ ਉੱਥੇ ਜਾ ਕੇ ਆਪਾਂ ਨੇ ਹੁੰਦਾ, ਹਾਏ ਆਪਾਂ ਬਾਹਰ ਆਏ ਹੋਏ ਹਾਂ। ਵਧੀਆ ਕੱਪੜੇ ਪਾ ਕੇ ਰਹੀਏ, ਐਂ ਰਹੀਏ, ਐਵੇਂ ਰਹੀਏ।
ਉਹੀ ਤਾਂ ਗੱਲ ਐ ਨਾ ਬਾਹਰ ਜਾ ਕੇ ਆਪਾਂ ਨੂੰ ਬਾਹਰ ਦੇ ਲੋਕਾਂ ਦੀ ਤਰ੍ਹਾਂ ਰਹਿਣਾ ਪੈਂਦਾ, ਘਰ ਆਪਾਂ ਜਿੱਦਾਂ ਮਰਜ਼ੀ ਰਹੋ, ਕਿਹੜਾ ਕਿਸੇ ਨੇ ਪੁੱਛਣਾ ਆਪਾਂ ਨੂੰ ਕੁੱਛ।
ਹਾਂ, ਉਹੀ ਤੇ ਹੈਗਾ ਨਾ, ਘਰੇ ਤਾਂ ਐ ਹੁੰਦਾ, ਚਲੋ ਕੋਈ ਨੀ ਅ ਟੀ-ਸ਼ਰਟ ਲੋਰ ਹੀ ਪਾ ਲੈਂਦੇ ਹਾਂ, ਹਨਾ ਥੋੜੇ ਮਤਲਬ ਕੰਫਰਟ ਟੇਬਲ ਜੇ ਕਲੋਥ ਪਾ ਲੈਂਦੇ ਆਂ। ਬਾਹਰ ਜਾ ਕੇ ਆਪਾਂ ਨੂੰ ਐ ਹੁੰਦਾ ਵੀ, ਆਉਂਦਾ-ਜਾਂਦਾ ਹਰ ਕੋਈ ਆਪਾਂ ਨੂੰ ਥੋੜ੍ਹਾ ਹੁੰਦਾ
ਇਹੀ ਤਾਂ ਹੈ ਨਾ, ਹੁਣ ਦੇਖੋ ਮੈਂ ਕਹਿ ਰਹੀ ਆ ਘਰ ਵਰਗੀ ਨਾ ਗਰਮੀਆਂ'ਚ ਮੌਜ ਕੀਤੇ ਨੀ, ਘਰ ਬੈਠੋ, ਮੰਮਾ ਠੰਡਾ ਜਿਹਾ ਕੁਛ ਬਣਾ ਕੇ ਦੇ ਦੋ। ਮੰਮਾ ਇਹ ਚੀਜ਼ ਕਰਦੋ ਮੰਮੀ ਆਪਾਂ ਹ, ਆਪਾਂ ਨੂੰ ਫਿਰ ਮੰਮੀਆਂ ਕਣੀ ਵੀ ਦੇਖ ਕੇ ਹੁੰਦਾ ਯਾਰ, ਉਹ ਵੀ ਤਾਂ ਗਰਮੀ'ਚ ਰਸੋਈ'ਚ ਜਾਣਗੀਆਂ, ਇਨਾ ਕੁਛ ਕਰਨਗੇ। ਕੀ ਹਨਾ।
ਹਾਂ-ਹਾਂ, ਉਹੀ ਤੇ ਹੁੰਦਾ ਹਾਂ।
ਆਪਾਂ ਨੂੰ ਬਾਹਰ ਜਾ ਕੇ ਵੀ ਇਹੀ ਸੋਚਣਾ ਪੈਂਦਾ ਵੀ ਯਾਰ ਇਹ ਵੀ, ਤਾਂ ਬਣਾ ਕੇ ਦੇਣਗੇ ਸਾਨੂੰ। ਇਹ ਤਾਂ ਚੰਗਾ, ਆਪਾਂ ਘਰੇ ਹੀ ਠੀਕ ਆਂ। ਘਰ ਹੀ ਦੇ ਦਿੰਦੇ ਆ, ਜਿੰਨਾ ਦੁੱਖ ਦੇਣਾ, ਬਾਹਰ ਨੀ ਕਿਸੇ ਨੂੰ ਦਿੰਦੇ ਹੈਗੇ ਆਪਾਂ।
ਹਾਂ-ਹਾਂ। ਉਹੀ ਤੇ ਹੈ ਨਾ, ਆਪਾਂ ਕਿਤੇ ਕਹਿ ਵੀ ਨੀ ਸਕਦੇ ਵੀ ਹਾਂ, ਆਪਾਂ ਕਿਤੇ ਮਰਜ਼ੀ ਚਲੇ ਜਾਈਏ ਤੇ। ਚੰਗਾ ਘਰੇ ਹੀ ਠੀਕ ਹੈ, ਪਲੈਨ ਬਹੁਤ ਵਾਰ ਬਣਦਾ ਵੀ ਐ ਵੀ ਚਲੋ, ਕਿਤੇ ਜਾ ਏ ਆਣੇ ਆ ਉਹ ਹੁੰਦੇ ਆ, ਬਸ ਉਹੀ ਹੁੰਦਾ। ਕਦੇ ਆਪਾਂ ਹਨਾ ਆਪਣੇ ਕੋਲ ਟਾਈਮ ਨਹੀਂ ਹੁੰਦਾ, ਕਦੇ ਪੇਰੈਂਟਸ ਕੋਲ ਟਾਈਮ ਨੀ ਹੁੰਦਾ, ਫੇਰ ਰਹਿ ਜਾਂਦੇ ਵੀ ਚਲੋ ਕੋਈ ਨੀ ਫੇਰ ਕਦੇ ਦੇਖਦੇ ਆਂ।
ਹਾਂਜੀ ਹਾਂ, ਬਸ ਇਹੀ ਗੱਲ ਹੁੰਦੀ ਆ ਮਤਲਬ ਨਾ, ਆਪਾਂ ਨੂੰ ਤਾਂ ਛੁੱਟੀਆਂ ਪੈ ਜਾਂਦੀਆਂ ਨੇ ਆਪਣੇ। ਪੇਰੈਂਟਸ ਨੂੰ ਕਦੇ ਛੁੱਟੀਆਂ ਨੀ ਹੁੰਦੀਆਂ ਹੈਗੀਆਂ, ਉਹ ਤਾਂ ਬਾਰਾਂ ਮਹੀਨੇ ਤੀਹ ਦਿਨ ਕੰਮ ਤੇ ਹੁੰਦੇ ਨੇ, ਉਹ ਤਾਂ ਬੇਚਾਰੇ
ਹੂੰ ਹੂੰ, ਉਹੀ ਐ ਹੁਣ।
ਜੂਨ ਦੀ ਛੁੱਟੀਆਂ, ਤਿਉਹਾਰ ਤੇ ਛੁੱਟੀਆਂ ਦਸੰਬਰ ਦੀਆਂ ਛੁੱਟੀਆਂ ਤਾਂ ਆਪਾ ਨੂੰ ਤਾਂ ਆਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਿਹੜੀਆਂ ਛੁੱਟੀਆਂ ਹੁੰਦੀਆਂ ਨੇ।
ਸਹੀ ਗੱਲ ਆ ਆਪਾਂ ਨੂੰ ਵੀ ਉਹਨਾਂ ਦਾ ਟਾਈਮ ਦੇਖਣਾ ਪੈਂਦਾ ਵੀ ਇਹ ਅ ਟਾਈਮ ਤੇ ਫ੍ਰਰੀ ਹੈਗੇ ਨੇ ਕਿ ਨਹੀਂ ਵੀ ਆਪਾਂ ਛੁੱਟੀ ਐ ਕਿਤੇ ਚੱਲੀਏ ਘੁੰਮਣ ਕਿਤੇ ਨਈ ਕਿਉਂਕਿ ਉਹਨਾਂ ਦਾ ਤਾਂ ਐਂ ਹੁੰਦਾ ਵੀ ਅਗਰ ਉਹ ਛੁੱਟੀ ਲੈਣਗੇ ਤਾਂ ਉਹਨਾਂ ਦੀ ਸੈਲਰੀ ਕੱਟੀ ਜਾਊਗੀ।
ਹਾਂਜੀ ਹਾਂ ਇਹੀ ਤਾਂ ਹੈ ਉਹਨਾ ਨੂੰ ਹੁੰਦਾ ਵੀ ਨਈ ਯਰ ਸਾਡੀ ਇੱਕ ਦਿਨ ਦੀ ਸੈਲਰੀ ਕਿਉਂ ਕੱਟਣੀ ਐ ਜਿਸ ਦਿਨ ਇੱਕ ਛੁੱਟੀ ਆਉਗੀ ਉਸ ਦਿਨ ਆਪ ਆਪਾ ਘੁੰਮਾਲਾਗੇ ਘਰਦਿਆਂ ਨੂੰ।
ਫੇਰ ਓਅ ਦਿਨ ਉਹਨਾ ਨੂੰ ਐ ਹੁੰਦਾ ਵੀ ਅੱਜ ਰੈਸਟ ਕਰ ਲੇਣ ਦੋ ਇੱਕ ਛੁੱਟੀ ਆਈ ਐ।
ਚਲੋ ਠੀਕ ਐ, ਮੈਮ ਓਕੇ।
ਹਾਂਜੀ -ਹਾਂਜੀ ਠੀਕ ਐ ਮੈਮ ਓਕੇ, ਠੀਕ ਐ -ਠੀਕ ਐ।